ਹੈਲੋ ਸਤਿ ਸ੍ਰੀ ਅਕਾਲ ਹਾਂ -ਹਾਂ ਠੀਕ ਠਾਕ।
ਹੋਰ? ਕੀ ਕਰਦੇ ਸੀ। ਹੋਗੇ ਫ੍ਰੀ ਹੋਰ ਮੌਸਮ ਕਿਵੇਂ ਦਾ ਏਧਰ?
ਗਰਮੀ, ਅੱਜ ਬਹੁਤ ਜਿਆਦਾ।
ਅੱਛਾ! ਹਾਂਜੀ ਗਰਮੀ ਤੇ ਬਹੁਤ ਇੱਧਰ ਵੀ ਬਹੁਤ ਜ਼ਿਆਦਾ ਹੈਗੀ ਐ। ਕੀ ਖਾਧਾ?
ਛੋਲੇ ਭਟੂਰੇ।
ਅੱਛਾ ਮੈਦਾ ਖਾਧਾ। ਨਹੀਂ ਨਹੀਂ ਮੈਦਾ ਨੀ ਖਾਣਾ। ਚਾਹੀਦਾ ਸਾਨੂੰ।
ਆ ਕਿਓਂ
ਨਹੀਂ ਪੇਟ ਲਈ ਸਈ ਨਈ ਹੁੰਦਾ ਨਾ ਓ।
ਅੱਛਾ ਨਈ ਕਦੇ ਕਦੀ ਖਾ ਲੈਣਾ ਚਾਹੀਦਾ ਐ।
ਅੱਛਾ ਜੀ
ਹੋਰ ਬਸ
ਹੋਰ
ਉਹ ਬਸ ਵਧੀਆ। ਹਾਂਜੀ -ਹਾਂਜੀ।
ਹੋਰ ਸੁਣਾਓ? ਹੋਰ ਸਾਨੂੰ ਪਾਣੀ। ਪਾਣੀ ਉੱਤੇ ਕਰੀਏ -ਟੋਪਿਕ? ਅੱਛਾ ਸਵੇਰ ਤੇ ਕਰਨੇ ਆ ਅਸੀਂ। ਅੱਛਾ ਹੋਰ ਬਸ ਠੀਕ। ਕਾ ਅੱਛਾ! ਤੁਸੀਂ ਸਵੇਰੇ ਉਠ ਕੇ ਕੀ ਕਰਦੇ ਓ? ਜਿੰਮ ਵਗੈਰਾ ਜਾਂਦੇ ਓ? ਐਕਸਰਸਾਈਜ਼ ਵਗੈਰਾ ਕਰਦੇ ਓ ਕੁਛ? ਅੱਛਾ ਫਿਰ ਤੇ ਤੁਸੀਂ ਬਹੁਤ ਫਿਟ। ਜੇੜੇ -ਅੱਛਾ ਜਿਹੜੇ ਨਹੀਂ ਕਰਦੇ ਨਾ। ਫਿੱਟ ਹੁੰਦੇ ਨੇ।
ਅੱਛਾ ਜ ਜਿਹੜੇ ਕਰਦੇ ਉਹ ਨਹੀਂ ਹੁੰਦੇ?
ਨਹੀਂ, ਉਹ ਜ਼ਾਦਾ ਫਿੱਟ ਹੁੰਦੇ ਆ। ਹਾਂਜੀ ਹੋਰ ਤੁਸੀਂ ਕੀ ਬਣਾਇਆ?
ਘੱਟਦੇ ਹੈਲੋ, ਅੱਜ ਮੈਂ ਪਨੀਰ ਬਣਾਇਆ।
ਅੱਛਾ ਜੀ। ਕੇੜਾ ਗ੍ਰੇਵੀ ਵਾਲਾ ਯਾ ਦੂਸਰਾ?
ਪੁਰਜੀ।
ਅੱਛਾ। ਤਾਨੂੰ ਦਾਲ-ਬਾਟੀ ਆਂਦੀ ਬਣਾਣੀ?
ਬਣਾਣੀ।
ਅੱਛਾ, ਤੁਸੀਂ ਬਣਾਈ ਨੀ ਕਦੇ?
ਨਾ ਕਦੇ ਵੀ ਨਈ ਬਣਾਈ। ਹੂੰ। ਓਰ
ਅਰਹਰ ਦੀ ਦਾਲ ਤੇ ਬਣਾਈ ਹੋਣੀ ਤੁਸੀ?
ਹਾਂਜੀ, ਹਾਂਜੀ। ਓ ਤਾਂ ਆ
ਹਾਂਜੀ, ਓ, ਓ, ਬਸ ਬਾਟੀਆ ਈ ਬਣਾਣੀਆਂ ਹੁੰ ਦੀਆ, ਹੋਰ ਕੀ ਕਰਨਾ ਹੁੰਦਾ। ਬਾਟੀਆਂ ਨੂੰ ਕੀ ਕਰਨਾ ਪੈਲਾ ਆਟਾ ਲਲ ਲਓ, ਉਹਨੂੰ ਮਲਾਈ ਵਿੱਚ ਮਲਾਈ ਪਾ ਕੇ, ਨਮਕ ਪਾ ਕੇ ਤੇ ਓਨੂੰ ਗੁਣ ਲੈਣਾ।
ਅੱਛਾ।
ਤੇ ਓਦੇ ਪੇੜੇ ਬਣਾ ਕੇ ਓਨੂੰ ਅੱਗ ਤੇ ਸੇਕ ਲੈਣੇ, ਇੱਕ ਬਾਟੀ ਵਾਲਾ ਬਰਤ ਤਨੰਦਾ ਹੈਗਾ। ਬਾਟੀ ਬਨਾਣ ਵਾਲਾ ਨਾ, ਓਤੇ ਪੇੜੇ ਬਨਾ ਕੇ ਓਥੇ ਰੱਖ ਦਨੇ, ਬੋਤ ਸੋਫਟ ਜਾ ਆਟਾ ਗੁੰਨਨੈ, ਸੇਕ ਕੇ ਚੰਗੀ ਤਰਾ ਓਨਾਂ ਨੂੰ ਕੱਢ ਕੇ ਫੇਰ ਦੇਸੀ ਘਿਓ ਦੇ ਵਿੱਚ ਓਨਾਂ ਨੂੰ ਫਰਾਈ ਕਰਨਾ, ਜਦੋ ਤੱਕ ਬਰਾਉਨ ਨਾ ਹੋ ਜਾਨ। ਘਿਓ ਜਦੋ ਤੱਕ ਓਨਾਂ ਦੇ ਅੰਦਰ ਤੱਕ ਨਾ ਚਲੇ ਜਾਏ। ਹਾਂਜੀ, ਜਾ ਓਨਾਂ ਨੂੰ ਦੋ ਪੀਸ ਕਰਕੇ ਫੇਰ ਓਨਾਂ ਨੂੰ ਫਰਾਈ ਕਰਲੋ।
ਹੂੰ, ਹੂੰ।
ਫਰਾਈ ਕਰਕੇ ਫੇਰ ਓਨੂੰ ਮਤਲਬ, ਓਦੇ ਉੱਤੇ ਸਜਾਵਟ ਕਰਨੀ, ਮਤਲਬ ਪਲੇਟ ਵਿੱਚ ਪੈਲੇ ਓਨੂੰ ਚਾਰ ਪੀਸ ਤੋੜ ਕੇ ਓ ਪਾਣੇ ਐ। ਫੇਰ ਉੱਪਰ ਦਾਲ ਪਾਣੀ ਜੇੜੀ ਅਸੀ ਅਰਹਰ ਦੀ ਦਾਲ ਬਣਾਨੇ ਆ ਸਬਜ਼ੀਆ ਵਗੈਰਾ ਪਾ ਕੇ।
ਅੱਛਾ।
ਓਨੂੰ ਦਾਲ ਨੂੰ ਰਾਈ ਦਾ ਤੜਕਾ ਵੀ ਲਗਾਨੇ ਆ ਅਸੀ। ਹਾਂਜੀ। ਹਾਂਜੀ, ਹਾਂਜੀ, ਓ ਫਿਰ ਦਾਲ ਪਾਣੀ ਹੈ ਤੇ ਪਰ ਮੂਲੀ, ਵਗੈਰਾ ਜੋ ਵੀ ਤੁਹਾਨੂੰ ਪਸੰਦ ਹੈਗਾ ਪਿਆਜ- ਪੂਜ ਕੱਚਾ ਪਿਆਜ ਨਾਲ ਚਟ ਨਈ ਵੀ ਬਣਦੀ ਉਹਦੀ।
ਅੱਛਾ ਕੱਲ ਬਨਾ ਕੱਲ ਬਨਾਵਾਂਗੀ।
ਅੱਛਾ।
ਹਾ। ਹੋਰ?
ਹੋਰ ਸੁਨਾਓ? ਬਨਾਣਾ ਤੇ
ਠੀਕ ਐ।
ਹਾਂ, ਜੀ।
ਠੀਕ ਏ।
ਹੋਰ।
ਬਸ ਵਧੀਆ, ਵਧੀਆ।
ਹਦੁਸਤਾਨ ਘੁੰਮਨ ਦਾ ਫ ਸ਼ੌਕ ਹੈ ਘੁੰਮਣ ਫਿਰਨ ਦਾ?
ਬੋਹਤ।
ਅੱਛਾ ਕਿੱਥੇ-ਕਿੱਥੇ ਗਏ?
ਅਸੀ ਮੈਨੂੰ ਗੁਰਦੁਆਰੇ ਜਾਣ ਦਾ ਜ਼ਿਆਦਾ ਸ਼ੌਕ ਹੈ ਸ਼ਹੀਦਾ ਸਾਹਿਬ। ਹਜੀ ਗੁਰਦੁਆਰਿਆਂ ਦਾ ਜ਼ਿਆਦਾ ਸ਼ੌਕ ਹੈ ਮੈ ਗੁਰਦੁਆਰੇ ਜ਼ਿਆਦਾ ਜਾਣਾ ਵੈਸੇ ਮਨੀਕਰਨ ਸਾਬ। ਪੰਜਾਬ।
ਅੱਛਾ ਜੀ?
ਹੋਰ ਹੋਰ ਕਿੱਥੇ ਗਏ ਹੋ ਤੁਸੀਂ
ਜ਼ਿਆਦਾ ਗੁਰਦੁਆਰਾ ਹੀ ਵਿੱਚ ਲਿਖੇ ਇਥੇਆ ਮੈਂ ਸਾਰੇ ਪੰਜਾਬ
ਹਾ ਓ
ਅੱਜ ਬਹੁਤ ਜ਼ਿਆਦਾ ਧੁੱਪ ਹੋਏ ਦੀ
ਅੱਜ ਬੋਤ ਗਰਮੀ ਹੈ।
ਸਾਡੇ ਤਾਂ ਇਥੇ ਲਾਈਟ ਵੀ ਬਹੁਤ ਜਾਂਦੀ ਏ।
ਸਾਡੇ ਵੀ ਅੱਜ ਗਏ ਸੀ।
ਕਦੀ, ਕਦੀ ਕਿਸੇ ਸਾਈਦ ਨਾ ਕੱਟ ਵੀ ਲੱਗਦੇ ਆ ਲਾਈਟਾਂ ਦੇ
ਕੀਅ?
ਹੈਲੋ
ਹਾਂਜੀ, ਹਾਂਜੀ।
ਮੈ ਕੇਆ ਕਿਸੇ ਕਿਸੇ ਸਾਈਡ ਕੱਟ ਵੀ ਲੱਗਦੇ ਨੇ ਲਾਈਟਾ ਨੀ ਆਂਦੀਆ ਹੈਗੀਆ।
ਹੂੰ, ਪੂਰੇ ਪੂਰੇ ਦਿਨ ਦੇ ਕੱਟ ਲੱਗ ਕੱਟ ਲੱਗ ਜਾਂਦੇ, ਕੱਟ ਲੱਗ ਜਾਂਦੇ।
ਹਾਂਜੀ, ਹੋਰ ਬੱਚੇ ਠੀਕ ਤੋਆਡੇ? ਹੁਨ ਛੁੱਟੀਆ ਹੋਨੀਆ ਸਕੂਲ ਦੀਆ?
ਹਾਂਜੀ।
ਕਿਤੇ ਗਏ ਨੀ ਘੁੰਮਣ?
ਬਗਲਾ ਮੁਖੀ ਗਏ ਸੀ।
ਅੱਛਾ। ਬੱਚੇ ਨਾਲ ਗਏ ਸੀ ਜਾਂ ਕੱਲੇ ਗਏ ਸੀ?
ਨਹੀਂ ਇਕੱਲੇ ਗਏ ਸੀ।
ਕੱਲੇ ਗਏ ਸੀ।
ਹਾਂਜੀ। ਹਾਂ
ਕੀ ਬਣਾ ਲਿਆ ਅੱਜ?
ਪਨੀਰ ਬਣਾਇਆ।
ਅੱਛਾ ਜੀ। ਮੈਂ ਵੀ ਆਈ ਦੀ ਸੀ ਮਤਲਬ। ਆਪਣੀ ਭੈਣ ਕੋਲ ਹੀ ਆਈ ਦੀ ਆ, ਮੈਂ।
ਅੱਛਾ
ਹਾਂਜੀ, ਬੱਚਿਆਂ ਨੂੰ ਲੈ ਕੇ।
ਹਮ, ਹਮ। ਤਸੀ ਕੀ
ਅੱਜ ਭਟੂਰੇ ਛੋਲੇ ਖਾਧੇ। ਵੈਸੇ ਖਾਣੇ ਨੀ ਚਾਹੀਦੇ, ਪੇਟ ਲਈ ਬ ਕਦੀ ਕਦੀ ਖਾ ਲੋ। ਮਤਲਬ ਬੱਚੇ ਨਾ, ਅ ਉਹ ਨਹੀਂ ਹੁੰਦੇ, ਬੱਚੇ ਖਾ ਲੈਂਦੇ ਨੇ। ਬਾਅਦ ਚ ਉਹਨਾਂ ਦਾ ਪੇਟ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਬੱਚਿਆਂ ਨੂੰ ਨਹੀਂ ਦੇਣੇ ਚਾਹੀਦੀਆਂ ਚੀਜ਼ਾਂ। ਹਫ਼ਤੇ ਚ ਇੱਕ ਵਾਰੀ ਦੇ ਦੋ। ਕੋਈ ਗੱਲ ਨਹੀਂ। ਬਟ ਮੋਮੋਸ ਵਗੈਰਾ ਵੀ ਖਾ ਲੈਂਦੇ ਨੇ ਨਾ, ਉਹਦੇ ਕਰਕੇ ਪੇਟ ਚ ਬੜੀ ਦਰਦ ਹੋਣ ਲੱਗ ਜਾਂਦੀ ਉਹਨਾਂ ਦੇ। ਹਾਂਜੀ, ਹੋਰ? ਪਰਸੋਂ ਦਾ ਮੌਸਮ ਏਡਾ ਗੰਦਾ ਸੀ। ਇੰਨੀ ਨੇਰੀ ਆਈ। ਅਸੀਂ ਜਦੋਂ ਆ ਰਹੇ ਸੀ ਰਸਤੇ ਚ, ਬਹੁਤ ਜਿਆਦਾ ਨੇਰੀ ਸੀ। ਤੂਫਾਨ ਇੰਨੀ ਤੇਜ਼ ਮੀਂਹ, ਬਾਰਿਸ਼ ਚ ਮੇਰੀ ਗੁੜੀਆਂ ਨੂੰ ਕਾਮ ਲੱਗ ਗਿਆ। ਹੋਰ ਸਾਰੇ ਰਸਤੇ ਨ ਛਵਰ ਦੇ ਆਈਏ
ਹਾਂ ਹਾਂ।
ਹਾਂਜੀ
ਠੀਕ ਹੈ।
ਤੇ ਉਸ ਜਿਸ ਦਿਨ ਅਸੀਂ ਆਏ ਹਾਂ। ਉਸ ਦਿਨ ਲਾਈਟ ਨਹੀਂ, ਅਸੀਂ ਸਾਰੀ ਰਾਤ ਫੇਰ ਅਸੀਂ ਸਵੇਰੇ ਆ ਸੁੱਤੇ ਨਹਿੰਦਰ ਫੇਰ ਅਸੀਂ ਫਿਰਦੇ ਰਹੇ, ਉਹਨਾਂ ਦੇ ਉ ਮ ਦੀਦੀ ਹੋਰਾਂ ਦੇ ਕੋਠੇ ਤੇ ਫਿਰਦੇ ਰਹੇ ਸਾਰੀ, ਸਾਰੀ ਰਾਤ ਅਸੀ ਉਹਨਾਂ ਦੇ ਕੋਠੇ ਤੇ ਸੀ, ਉਹਨਾਂ ਕੋਲ ਡੋਗੀ ਹੈਗਾ।
ਅੱਛਾ, ਅੱਛਾ।
ਬੱਚੇ ਉਹਦੇ ਨਾਲ ਖੇਡਦੇ ਰਹੇ।
ਅੱਛਾ
ਹਾਂਜੀ
ਫੇਰ ਅਸੀਂ ਸਵੇਰੇ ਸੁੱਤੇ। ਦੀਦੀ ਹੋਰੇ ਤੇ ਉ ਕਿ ਅਸੀਂ ਉਹ ਘਰ ਆਏ ਸੀ ਆਪਣੇ। ਫੇਰ ਅਸੀਂ ਸਵੇਰੇ ਸੁੱਤੇ। ਦਸ, ਸਾਢੇ-ਦਸ ਵਜੇ ਉੱਠੇ ਉੱਥੇ ਨਾਸ਼ਤਾ ਵਗੈਰਾ ਕੀਤਾ। ਫਿਰ ਦੁ ਦੁਪਹਿਰੇ, ਰੋਟੀ ਰੂਟੀ ਬਣਾਈ ਦੀਦੀ ਨੇ, ਖਾਧੀ।
ਹੋਰ, ਹੋਰ, ਹੋਰ। ਵਧੀਆ। ਹਾਂਜੀ, ਸਭ ਵਧੀਆ, ਠੀਕ।
ਅੱਛਾ ਜੀ। ਅੱਜ ਕੱਲ ਨਾ, ਪੋਲਿਊਸ਼ਨ ਵੀ ਬਹੁਤ ਹੋ ਗਿਆ।
ਉਹ ਵਹੀਕਲਸ ਜਿਆਦਾ ਨਾ। ਵਹੀਕਲਸ ਜਿਆਦਾ। ਤਾਂ ਕਰਕੇ।
ਹਾਂਜੀ, ਪੋਲਿਊਸ਼ਨ ਬਹੁਤ ਜਿਆਦਾ ਹੋ ਗਿਆ। ਸਾਈਕਲ ਤੇ ਕਿਸੇ ਕਿਸ ਕੋਲ ਹੈਗੀ ਹੈ। ਹਮ। ਨਹੀਂ ਵੈਸੇ ਹੁਣ ਸਾਈਕਲ ਹੀ ਚੱਲੇਗੀ। ਕਿਉਂਕਿ ਪੈਟਰੋਲ ਇੰਨਾ ਮਹਿੰਗਾ ਹੋ ਗਿਆ, ਡੀਜ਼ਲ ਇੰਨਾ ਮਹਿੰਗਾ ਹੋ ਗਿਆ। ਹੁਣ ਸਾਈਕਲਾਂ ਹੀ ਚਲਾਉਣਗੇ।
ਜਾਨ ਮਸੀ।
ਜੀ, ਪਲਿਊਸ਼ਨ ਨਾਲ ਨਾਲ ਸਾਡੀ ਸਕਿਨ, ਸਕਿੰਨ ਵੀ ਬਰਨ ਹੋ ਸਕਦੀ ਏ। ਸਕਿੰਨ ਤੇ ਵੀ ਬਹੁਤ ਇਫੈਕਟ ਪੈਂਦਾ ਹੈਗਾ ਸਾਨੂੰ ਸਾਹ ਲੈਣ ਚ ਦਿੱਕਤ ਹੋ ਸਕਦੀ ਏ ਪੋਲਿਊਸ਼ਨ ਨਾਲ। ਕਿਉਂਕਿ ਅੱਜ ਅੱਜ- ਅੱਜ ਕਲ ਬਹੁਤ ਜ਼ਾਦਾ ਕਾਰਾਂ, ਬਾਈਕਾਂ ਬਹੁਤ ਜ਼ਾਦਾ ਹੋ ਗਈਆਂ ਨੇ।
ਹੂੰ।
ਹਾਂਜੀ।
ਏ ਤੇ ਹੈ। ਇਹਦੇ ਕਰਕੇ ਈ।
ਪੋਲਿਊਸ਼ਨ ਨਾਲ। ਹਾਂਜੀ- ਹਾਂਜੀ। ਪੋਲਿਊਸ਼ਨ ਨਾਲ- ਨਾਲ ਸਾਡੇ- ਸਿਹਤ ਉੱਤੇ ਬੋਤ ਮਾੜਾ- ਪ੍ਰਭਾਵ ਪੈਂਦਾ ਐ। ਹਵਾ ਵਿੱਚ ਵੀ ਬੋਤ ਪੋਲਿਊਸ਼ਨ ਹੈਗੀ ਏ। ਪਾਣੀ ਵੀ ਬੋਤ ਗੰਦਾ ਆਂਦਾ ਏ। ਕਿਸੇ ਟੈਮ ਤੇ ਇੰਨਾ ਸਮੈਲ ਵਾਲਾ ਪਾਣੀ ਆਂਦਾ ਹੈਗਾ। ਕਈਆਂ ਜਿਹੜੇ ਗ਼ਰੀਬ ਹੈਗੇ ਨੇ, ਉਹਨਾਂ ਦੇ ਘਰੇ ਤੇ ਫਿਲਟਰ ਵੀ ਨੀ ਹੁੰਦਾ, ਉਹ ਵੀ ਦੇਖੋ- ਉਹ ਵੀ ਪੀ ਲੈਂਦੇ। ਗੰਦੇ ਪਾਣੀ ਪੀ ਕੇ ਵੱਡੇ ਹੋ ਜਾਂਦੇ।
ਕੀ ਕਰਾਂ। ਮਜਬੂਰੀ -ਮਜਬੂਰੀ- ਮਜਬੂ-
ਬਟ ਹੁਣ ਸਾਡੇ ਘਰ ਤੇ ਫਿਲਟਰ ਵਗੈਰਾ ਹੈਗੇ। ਅਸੀਂ ਉਹੀਓ ਪਾਣੀ ਪੀਂਦੇ ਆਂ। ਹੂੰ। ਪਾਣੀ ਤੋਂ ਵੀ ਬੋਤ ਜ਼ਾਦਾ ਪੋਲਿਊਸ਼ਨ ਹੋ ਜਾਂਦਾ ਹੈਗਾ। ਹੁਣ ਪਣ ਧੁੱਪ ਇੰਨੀ ਤੇਜ਼ ਏ। ਟੈਂਕੀਆਂ ਦੇ ਪਾਣੀ ਉਬਲਦੇ ਪਏ ਨੇ।
ਬਹੁਤ ਹੀਟ ਦਿੰਦੇ ਆ।
ਬੋਤ ਜਾਦਾ- ਬੋਤ ਜਾਦਾ- ਗਰਮ। ਗਰਮ ਹੋ ਜਾਂਦਾ ਪਾਣੀ। ਤੇ ਸਾਨੂੰ ਨਾ ਆਪਣੇ ਮਲਬ ਕੀ ਬਾਲਕਨੀ ਉੱਪਰ ਕੋਠਿਆਂ ਤੇ, ਛੋਟੇ ਛੋਟੇ ਗਮਲੇ ਲਗਾਣੇ ਚਾਹੀਦੇ। ਪੌਦੇ ਵਾਸਤੇ, ਕਿਉਂਕਿ ਉਹ ਸਾਨੂੰ ਆਕਸੀਜਨ ਦਿੰਦੇ ਆ। ਅੱਜ ਕੱਲ ਪੇੜ ਪੌਦੇ ਤਾਂ ਰੈ ਈ ਨੀ
ਹਾਂਜੀ-ਹਾਂਜੀ।
ਪੌਦੇ ਲਗਾਨੇ ਚਾਈਦੇ ਘਾਰ ਦੇ ਆਲੇ-ਦੁਆਲੇ ਯਾ ਕੋਠੇ ਦੇ ਯਾ ਬੈਲਕਨੀ 'ਚ।
ਹਾਂਜੀ, ਹੋਰ
ਸਾਰੇ, ਪੇੜ ਪੂੜ ਕਾਟ ਕੁੱਟ ਕੇ ਮਕਾਨ ਬਣੀ ਜਾਂਦੇ ਪਏ ਨੇ। ਬਟ ਆਵੀ ਸਈ ਵੇ, ਹਾਂਜੀ, ਓੱਦੇ ਕਰਕੇ ਫੇਰ ਪਲਿਊਸ਼ਨ ਜਾਦਾ ਦਾ ਹੋ ਰਏਆ
ਹੂੰ। ਕੀ ਕਰੇ ਫੇਰ , ਓ ਜਨਸੰਖੇਆ ਵੀ ਤੇ ਬੋ ਜਾਦਾ ਵਾਧ ਗਈ ਏ ਨਾ
ਹਾਂਜੀ, ਬੋਤ ਜਾ ਦਾ ਹੋ ਗਈ ਐ। ਚਲੋ ਜੀ ਠੀਕ ਐ ਸਾਸ਼ੀ ਕਾਲ, ਬੋਤ ਵਦੀਆ ਲੱਗਾ ਤੋਡੇ ਨਾਲ ਗਾੱਲ ਕਾਰਕੇ। ਸਾਸ਼ੀ ਕਾਲ।
ਓਕੇ।